ਅ ਹੈਲੋ
ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਵਧੀਆ
ਕੀ ਗੱਲ ਮੇਰੀ ਆਵਾਜ਼ ਨਹੀਂੀ ਆ ਰਹੀ ਕਿ ਤੁਹਾਨੂੰ
ਹਾਂ ਨੀ ਆ ਰਹੀ ਹੈ ਨਾ ਮੇਰੀ ਨੀ ਆ ਰਹੀ
ਅੱਛਾ ਨਹੀਂ ਨਹੀਂ ਆ ਰਹੀ ਹੈ ਤੁਸੀਂ ਗੱਲ ਨੂੰ ਰਿਪੀਟ ਕੀਤਾ ਮੈਨੂੰ ਲੱਗਿਆ ਕਿਹਾ ਸ਼ਾਇਦ ਮੇਰੀ ਆਵਾਜ਼ ਨਹੀਂ ਆ ਰਹੀ ਆ ਰਹੀ ਹੋਰ ਕੀ ਚੱਲ ਰਿਹਾ ਸੀ ਅੱਜ ਕੱਲ
ਤੇ ਬੈਠੇ ਸੀ
ਅੱਛਾ ਤੁਸੀਂ ਜਾਣਾ ਸੀ ਨਾ ਕਹਿ ਰਹੇ ਸੀ ਕਿ ਤੁਸੀਂ ਜਾਣਾ ਵੇ ਤੇ ਨਿਕਲ ਚੁੱਕੇ ਹੋ ਪਹੁੰਚ ਗਏ ਉੱਧਰ ਜਿੱਧਰ ਜਾਣਾ ਸੀ ਓਕੇ ਓਕੇ ਹੋਰ ਸਭ ਠੀਕ ਉੱਥੇ
ਚਲੋ ਵਧੀਆ ਹੈ ਸਭ ਵਧੀਆ ਹਾਂ ਸਭ ਵਧੀਆ ਅਸੀਂ ਸਭ ਵਧੀਆ ਚੱਲਦੇ ਆ ਵੀ ਹੋਰ ਤੁਹਾਡੇ ਉੱਥੇ ਗਰਮੀ ਕਿਸ ਤਰ੍ਹਾਂ ਚੱਲਦੀ ਹੈ
ਹਾਂ ਗਰਮੀ ਤਾਂ ਹੈ ਹੀ ਹੈ ਕਦੀ ਗਰਮੀ ਹੋ ਜਾਂਦੀ ਕਿ ਬਾਰਿਸ਼ ਹੋ ਜਾਂਦੀ
ਅੱਛਾ ਅੱਛਾ ਅੱਛਾ ਸਾਡੇ ਇੱਥੇ ਤੇ ਮੌਸਮ ਸਾਡੇ ਇੱਥੇ ਤਾਂ ਮੌਸਮ ਸਹੀ ਚੱਲ ਰਿਹਾ ਵੈ
ਸਹੀ ਚੱਲ ਅੱਛਾ ਅੱਛਾ
ਹਾਂ ਵਧੀਆ ਚੱਲ ਰਿਆ ਵਧੀਆ ਹਮ ਹੋਰ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ ਤੁਸੀਂ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ
ਬਸ ਕੁਛ ਨਾ ਕੁਛ ਚੱਲਦਾ ਰਹਿੰਦਾ ਤੇ
ਅੱਛਾ ਕਿਸ ਤਰ੍ਹਾਂ
ਔਨਲਾਈਨ ਬੈਠੇ ਰਹੀ ਦਾ ਹਾਂਜੀ ਟਾਈਮ ਹਾਂ ਹਾਂ ਕੁੜੀਆਂ ਠੀਕ ਹਨ
ਹਮ ਮੋਬਾਈਲ ਨੇ ਅੱਜ ਕੱਲ੍ਹ ਨਵੇਂ ਕੰਮ ਪਾਤੇ ਨੇ ਔਨਲਾਈਨ ਬੈਠੇ ਰਹੋ ਦੇਖਦੇ ਰਹੋ ਚਲੋ ਠੀਕ ਹੈ ਮਾਮੀ ਮੈਂ ਫੇਰ ਗੱਲ ਕਰਦੀ ਹਾਂ ਹਾਂ ਮੈਂ ਫੇਰ ਗੱਲ ਕਹਿੰਦੇ ਮੇਨੂੰ ਥੋੜਾ ਕੰਮ ਹੈ ਹਮ
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ